ਹੈਲੋ, ਹੈਲੋ? ਸ ਸ ਸਸ ਸ੍ਰੀਆਕਾਲ ਪੁੱਤ ਕੀ ਹਾਲ ਆ?
ਹਾਂਜੀ ਵਧੀਆ ਤੁਸੀ ਸੁਣਾਓ?
ਬਸ ਪੁੱਤਰ ਹੋਰ ਸੁਣਾ ਠੀਕ ਆ ਸਭ ਘਰੇ ਸਭ ਠੀਕ ਏ?
ਹਾਂਜੀ-ਹਾਂਜੀ ਤੁਸੀ ਸੁਣਾਓ?
ਹਾਂ ਹੋਰ ਸਭ ਵਧੀਆ, ਹੋਰ ਕੀ ਪਤਾ ਸੀਗਾ, ਕੀ ਹੋਯਾਸੀ? ਸਟਡੀ ਵਧੀਆ ਚੱਲ ਰਹੀ ਏ?
ਹਾਂਜੀ-ਹਾਂਜੀ ਸਟੱਡੀ ਵਧੀਆ ਚੱਲ ਰਹੀ ਐ ਹੋਰ ਅੱਜ ਕਿਵੇਂ ਯਾਦ ਕਰ ਲੀਤਾ?
ਬਸ ਪੁੱਤ ਮੈਂ ਅੱਜ ਕੀ ਕੀਤੈ ਇਹ ਜਿਹੜੇ ਹੈਗੇ ਨੇ ਨਾ ਤੇਰੇ ਭੈਣ-ਭਰਾ, ਓ ਕੈੰਦੇ ਮੰਮੀ ਮੈਨੂੰ ਅੰਮ੍ਰਿਤਸਰ ਘੁੰਮਾਣ ਲੈ ਜਾਓ।
ਅੱਛਾ।
ਮੈਂ ਕਿਆ ਅੰਮ੍ਰਿਤਸਰ ਘੁੰਮਨ ਜਾਨੈ ਕੈੰਦਾ, ਹਾਂ। ਹੁਨ ਛੁੱਟੀਆਂ ਹੋ ਚਲੀਆ ਖਤਮ, ਮੈਂ ਕਿਆ ਫਿਰ ਛੁੱਟੀਆਂ ਤਾ ਪੁੱਤ ਖ਼ਤਮ ਹੋਨ ਲੱਗੀਆਂ ਨੇ ਸਕੂਲ ਖੁੱਲਨ ਵਾਲੇ ਨੇ ਹੁਨ। ਬਸ ਇਹ ਕੈੰਦੇ ਨੇ ਪਹਿਲ ਬਨਾ ਅਸੀਂ ਘੁੰਮਣ ਜਾਨਾ ਏ।
ਅੱਛਾ!
ਚੇ ਕੋਲੇ ਟੈਮ ਨੀ ਹੈਗਾ। ਤੈਨੂੰ ਪਤਾ ਈ ਏ, ਚਾਚਾ ਤੇਰਾ ਕਿਥੇ ਘੁੰਮਾਣ ਲੈ ਜਾਂਦੈ ਚਾਚੀ ਨੂੰ? ਹਾਂ, ਹੁਣ ਮੈਂ ਕਿਆ ਮੈਨੂੰ ਇੰਨਾ ਪਤਾ ਨਹੀਂ ਹੈਗਾ ਅੰਮ੍ਰਿਤਸਰ ਮੈਂ ਕਿਤੇ ਗਈ ਨੀ ਕਦੇ, ਮੈਂ ਕਿਹਾ ਮੈਂ ਕਿਵੇਂ ਤੁਾਨੂੰ ਲੈ ਜਾਵਾਂ ਘੁੰਮਣ ਫਿਰਨ ਮੈਨੂੰ ਕੁੱਛ ਪਤਾ ਤਾਂ ਹੋ। ਕਿੱਥੇ ਜਾਨਾ ਕਿਸ ਅਸੀਂ ਵੀ ਬਥੇਰਾ ਕੁਛ ਹੈ ਪੁੱਤ ਪਰ, ਉਹੀ ਐ ਨਾ ਜਾਨ ਲੱਗੇ ਪੁੱਛਨਾ ਪੈਂਦਾ ਕਿੱਥੇ ਜਾਨਾ ਕਿੱਥੇ ਨਹੀਂ ਅੱਜਕੱਲ੍ਹ ਕਹਿੰਦੇ ਮੰਮੀ ਲੈ ਕੇ ਚੱਲੋ ਬਸ ਲੈ ਕੇ ਚੱਲੋ ਕਿਵੇਂ ਲੈ ਕੇ, ਚ ਮੈਂ ਕਿਹਾ ਪੁ ਮੈਂ ਕਿਆ ਆਜ ਪੁੱਛਣੀ ਹਾਂ ਤੇਰੇ ਕੋਲ ਕੀ-ਕੀ ਹੈਗੈ ਕਿਵੇਂ ਹੈਗੈ ਉਹ ਦੱਸੇਗੀ ਭੈਨ। ਮੈਂ ਕਿਹਾ ਫੇਰ ਵੇਖਣੀ ਆ ਤੇ ਜੀ ਹਾਂ ਹਾਂ ਲੱ ਗੇਂਆਂ ਤੁਸੀਂ ਤਿਆਰੀਆਂ ਕਰੋ ਸੁੱਖ ਨਾਲ।
ਹਾਂਜੀ ਹਾਂਜੀ।
ਹਾਂਜੀ ਪੁੱਤ ਹੋਰ ਸੁਣਾਓ ਮੈਂ ਪੁੱਛ ਰੀ ਸੀ ਕਿ ਅ ਜਿਵੇਂ ਸਿ ਟ੍ਰੇਨ ਤੇ ਆਈਏ ਟਿਕਟ ਕਰਾ ਕੇ ਤੇ ਉੱਥੇ ਆਈਏ ਤੇ ਜਿਵੇਂ ਹੁਨ ਘੁੰਮਨ ਦੀ ਕਿਹੜੀ ਕਿਹੜੀ ਜਗ੍ਹਾ ਹੈ ਕਿੰਨੇ ਦਿਨ ਦਾ ਹੋ ਜਾਏਗਾ ਸਾਡਾ ਘੁੰਮਨਾ
ਤੁਸੀਂ ਘੱਟ ਤੋਂ ਘੱਟ ਏਕ ਹਫਤਾ ਤਾਂ ਲੈ ਕੇ ਆਓ। ਕਿਉਂਕਿ ਐਥੇ ਨਾ ਘੁੰਮਣ ਦੀ ਬਥੇਰੀ ਜਗ੍ਹਾ ਏ ਗੁਰਦੁਆਰੇ ਹੀ ਬੜੇ ਨੇ।
ਹੂੰ!
ਵਖ ਅਲੱਗ ਅਲੱਗ ਬੜੇ ਗੁਰਦੁਆਰੇ ਨੇ ਵੱਖਰੇ ਵੱਖਰੇ ਗੁਰਦੁਆਰੇ ਬੜੇ ਨੇ। ਤੇ ਨਾਲੇ ਜੇ ਏਕ ਨਾਲੇ ਨਾ ਦੂਰ ਦੂਰ ਹੈਗਾ ਥੋੜੀ ਥੋੜ੍ਹੀ ਨਾ ਦੂਰ ਦੂਰ ਐਗੀ ਐ। ਘੁੰਮਨ ਦੀ ਜਗ੍ਹਾ ਨਾ, ਤੇ ਫਿਰ ਏਕ ਏਕ ਦਿਨ ਇੱਕ ਘੁੰਮਣ ਦੀ ਜਗ੍ਹਾ ਲਈ ਟਾਈਮ ਚਾਈਦਾ ਹੈਗੈ। ਤੇ ਓਦੇ ਲਈ ਨਾ ਟਾਈਮ ਲੈਕੇ ਆਓ ਤੁਸੀਂ ਫ੍ਰਰੀ, ਐਦਾਂ ਨਈਂ ਕਿ ਆਏ ਤੇ ਦੋ ਦਿਨ ਲਗਾਏ ਤੇ ਚਲੇ ਗਏ ਉਹਦੇ।
ਅੱਛਾ ਮਤਲਬ ਤੇਰੇ ਕਹਿਣ ਦਾ ਮਤਲਬ ਹੈ ਸਭ ਅੰਮ੍ਰਿਤਸਰ ਤੋਂ ਬਾਰੋਬਾਰ ਹੈਗਾ ਸਭ
ਹਾਂਜੀ-ਹਾਂਜੀ-ਹਾਂਜੀ ਜਾਣ ਵੇਲੇ ਟਾਈਮ ਲੱਗ ਜਾਂਦਾ ਘੰਟਾ- ਡੇਢ ਘੰਟਾ ਲੱਗ ਹੀ ਜਾਂਦਾ। ਨਾਲੇ ਟ੍ਰੈਫਿਕ ਵਗੈਰਾ ਹੁੰਦਾ ਅੱਜ-ਕੱਲ੍ਹ ਪਤਾ ਹੀ ਹੈਗਾ ਚੇ ਛੁੱਟੀਆਂ ਹੈਗੀਆਂ ਨੇ ਅੱਜ-ਕੱਲ੍ਹ ਵੈਸੇ ਵੀ ਉੱਥੇ ਟ੍ਰੈਫਿਕ ਬਹੁਤ ਹੁੰਦਾ ਏ।
ਕਿਹੜੀ-ਕਿਹੜੀ ਚੀਜ਼ਾਂ ਜਿਵੇਂ ਹੁਣ ਸਾਰਾ ਤੇ ਘੁੰਮ ਹੋਣਾ ਨੀ ਇੱਕ ਹਫ਼ਤੇ ਚ ਉੱਥੇ ਕਿਹੜੀਆਂ-ਕਿਹੜੀਆਂ ਮਸ਼ਹੂਰ ਥਾਵਾਂ ਹਨ, ਜਿੱਥੇ ਬੰਦਾ ਬੱਚਿਆਂ ਨੂੰ ਘੁਮਾਉਣ ਲਈ ਲੈ ਜਾ ਸਕਦਾ ਹੈ?
ਇਕ ਤਾਂ ਸਭ ਤੋਂ ਫੇਮਸ ਤਾਂ ਉਹੀ ਹੈਗਾ ਹੈ ਗੋਲਡਨ ਟੈਂਪਲ ਪਤਾ ਹੀ ਹੋਏਗਾ ਤੁਹਾਨੂੰ।
ਤਾਂ ਮੈਨੂੰ ਪਤਾ ਈ ਏ ਗੋਲਡਨ ਟੈਂਪਲ ਸੁਣਿਆ ਮੈਂ ਤਾਂ
ਉਸ ਲਈ ਇੱਕ ਦਿਨ ਉਹ ਰਾਤ ਨੂੰ-ਰਾਤ ਨੂੰ ਵੇਖਣ ਦਾ ਉਹਦਾ ਬੜਾ ਮਜ਼ਾ ਹੈਗਾ ਏ। ਰਾਤ ਦਾ ਨਜ਼ਾਰਾ ਉੱਥੇ ਬੜਾ ਵਧੀਆ ਲੱਗਦਾ ਤੇ ਨਾਲੇ ਜੇ ਆਣਾ ਤੇ ਮਤਲਬ ਸ਼ਾਮ ਨੂੰ ਨਿਕਲੀਏ ਸ਼ਾਮ ਨੂੰ ਨਿਕਲੀਏ ਤੇ ਨਾ ਸਾਢੇ ਦਸ ਉੱਥੇ ਉੱਥੇ ਵਿਸ਼ਰਾਮ ਹੋ ਜਾਂਦਾ ਹੈ ਤੇ ਤੁਸੀ ਅੰਦਰ ਮੱਥਾ ਟੇਕਣਾ ਹੋਵੂਗਾ ਜਿਦਾ ਤੇ ਫਿਰ ਟਾਇਮ ਨਾਲ ਨਿਕਲਂਗੇ ਤਾਂ ਹੀ ਅੰਦਰ ਮੱਥਾ ਟੇਕ ਪਾਵਾਂਗੇ ਆਪਾਂ ਨਾ ਕਿਉਂਕਿ ਨਹੀਂ, ਫਿਰ ਵਿਸ਼ਰਾਮ ਹੋ ਜਾਂਦਾ ਐ। ਕਿਤੇ ਜਾਣ ਦਾ ਕੋਈ ਫਾਇਦਾ ਈ ਨਹੀਂ, ਨਾਲੇ ਅੱਜ-ਕੱਲ੍ਹ ਫਿਰ ਇਸ਼ਨਾਨ ਵਗੈਰਾ ਵੀ ਕਰਦੇ ਨੇ ਬੱਚੇ। ਪਤਾ ਹੀ ਹੈਗਾ ਤੁਹਾਨੂੰ, ਉਹ ਜਗ੍ਹਾ ਹੈ ਤੇ ਉੱਥੇ ਭੀੜ ਬੜੀ ਹੈਗੀ। ਹਾਂ ਜੀ, ਉੱਥੇ ਟੂਰਿਸਟ ਵੀ ਬੜੇ ਆਂਦੇ ਨੇ ਓੱਥੇ। ਉਸ ਕਰਕੇ ਉੱਥੇ ਬੜੀ ਭੀੜ ਹੈ।
ਹਾਂ-ਹਾਂ ਤਾਂ ਮੈਂ ਤਾਂ ਆ ਵੀ ਸੁਣਿਆ ਕੋਈ ਹਵੇਲੀ ਵੀ ਹੈਗੀ ਏ ਉੱਥੇ ਘੁੰਮਣ ਲਈ।
ਹਾਂਜੀ-ਹਾਂਜੀ ਹਵੇਲੀ ਹੈਗੀ ਆ ਉਹ ਉਹਦਾ ਉਹ ਅੰਬਰਸਰ ਤੋਂ ਥੋੜੀ ਬਾਰ ਹੈਗੀ ਹੈ। ਉੱਥੇ ਪੈ ਜਾਂਦਾ-ਉਹ ਪੈ ਜਾਂਦਾ ਇੱਕ-ਡੇਢ ਘੰਟ ਇਹਦਾ ਰਾਸਤਾ ਪੈ ਜਾਂਦਾ ਏ ਜੇ ਆਪਾਂ ਜਾਈਏ ਤੇ ਉੱਥੇ ਉੱਥੇ ਵੀ ਰਾਤ ਦਾ ਹੀ ਜਾਣ ਦਾ ਮਜ਼ਾ ਹੈ ਕਿ ਲਾਈਟਾਂ ਵਗੈਰਾ ਜਿਲਦੀਆਂ ਨੇ ਨਾ ਰਾਤੀ ਤੇ ਬੜਾ ਸੁੰਦਰ ਨਜ਼ਾਰਾ ਲੱਗਦਾ ਉੱਥੇ ਵੀ ਰਾਤ ਦਾ ਹੀ ਜਾਣਦਾ ਫੈ ਮਜ਼ਾ ਹੈਗਾ ਹੈ ਤੇ ਉੱਥੇ ਵੀ ਇੱਕ ਦਿਨ ਸਾਡਾ ਲੱਗ ਜਾਣਾ ਏ
ਹਾਂਜੀ, ਹੋਰ ਕੀ ਹੈਗਾ ਪੁੱਤ ਘੁੰਮਣ ਨੂੰ ਉੱਥੇ?
ਹੋਰ ਬੋਰਡਰ ਹੈਗਾ ਏ ਉਹਦੇ ਲਈ ਜੇ ਸਾਨੂੰ ਸੀਟ ਅੱਗੇ ਦੀ ਚਾਹੀਦੀ ਹੈ, ਤੇ ਤੁਹਾਨੂੰ ਸਵੇਰੇ ਹੀ ਨਿਕਲਣਾ ਪਵੇਗਾ। ਜਿਦਾਂ ਨਾਸ਼ਤਾ ਕਰਕੇ ਆਪਾਂ ਨਿਕਲ ਜਾਈਏ ਤੇ ਉੱਥੇ ਪੂਰਾ ਦਿਨ ਹੀ ਲੱਗ ਜਾਂਦਾ ਹੈ ਸਾਡਾ ਕਿ ਛੇ-ਸਾਡੇ ਛੇ ਪਰੇਡ ਹੁੰਦੀ ਐ ਉੱਥੇ। ਹਾਂਜੀ, ਉਸ ਤੋਂ ਪਹਿਲਾਂ ਆਪਣਾ ਆਹ ਫੇਰ ਤਾਂ ਹਰ ਜਗ੍ਹਾ ਹੀ ਹੈਗੀ ਏ, ਪਤਾ ਹੀ ਹੈਗਾ ਤੁਹਾਨੂੰ, ਛੁੱਟੀਆਂ ਪਈਆਂ ਬਚਿਆਂ ਦੀ, ਇਸ ਕਰਕੇ ਜਿੱਥੇ ਵੀ ਭੀੜ ਤਾਂ ਮਿਲਣੀ ਹੀ ਮਿਲਣੀ ਹੈਗੀ ਹੈ ਤੇ ਉ ਤੇ ਉਹ ਵੀ ਬੜਾ ਦੂਰ ਹੈਗਾ, ਤੇ ਉੱਥੇ ਵੀ ਜਾਣ ਦੇ ਵੇਲੇ ਵੀ ਟਾਇਮ ਲੱਗਣਾ। ਟਾਈਮ ਨਾਲ ਨਿਕਲਣਾ ਪੈਣਾ ਹੈ ਉੱਥੇ ਜਾਣ ਲਈ ਲਏਗੀ ਤੇ ਤੇ ਵੀ ਰਾਤ ਹੋ ਜਾਂਦੀ ਹਾਂ ਵਾਪਸੀ ਸਾਨੂੰ ਆਂਦੇ-ਆਂਦੇ। ਉੱਥੇ ਪਰੇਡ ਵਗੈਰਾ ਹੋਊਗੀ ਆਪਣਾ ਜਿੱਦਾਂ ਬੱਚਿਆਂ ਨੂੰ ਉਹ
ਐਵੇਂ ਕਿਵੇਂ? ਮਤਲਬ ਉੱਥੇ ਅਪਣੀ ਕਨਵੈਂਸ ਹੁੰਦੀ ਏ ਯਾਂ ਕੈਬ ਵਗੈਰਾ ਹੁੰਦੀ ਏ ਕਿਵੇਂ ਜਾਈ ਦਾ ਹੁੰਦਾ?
ਉਹ ਤੁਸੀਂ ਕੈਬ ਬੁੱਕ ਕਰ ਲੋ ਜਿੱਦਾਂ ਮਰਜ਼ੀ ਕਰ ਲੋ ਆਪਣੀ ਕਨਵੈਂਸ ਦਾ ਮੁਸ਼ਕਿਲ ਐਕ ਟਿਵਾ ਤੇ ਜਾਇਆ ਨੀ ਜਾਂਦਾ। ਪਤਾ ਹੀ ਹੈਗਾ ਤੁਹਾਨੂੰ, ਇੰਨੀ ਦੂਰ ਜਾਣ ਤੇ ਕੈਬ ਬੁੱਕ ਕਰ ਲਓ। ਨਹੀਂ ਤਾਂ ਆਟੋ ਵਗੈਰਾ ਵੀ ਚਲੇ ਹੀ ਜਾਂਦੇ ਹਨ। ਚੱਲੀ ਜਾਂਦੀਆਂ ਨੇ ਤੇ ਸਾਲਮ ਕਰਨਾ ਹੈਗਾ ਉਹ ਤਾਂ ਕੋਈ ਚੱਕਰ ਨੀ ਹੈਗੇ।
ਹਾਂਜੀ-ਹਾਂਜੀ। ਮੈਂ ਤਾਂ ਬੱਚਿਆਂ ਨੂੰ ਕਹਿ ਰਹੀ ਸੀ ਕਿ ਮੈਂ ਕਿਹਾ ਫੇਰ ਬਣਾ ਲਓ, ਉਹ ਕਹਿੰਦੇ ਨੇ ਕਿ ਹੁਣੇ ਹੀ ਜਾਣਾ ਅਸੀ ਹੁਣੇ ਹੀ ਜਾਣਾ ਮੈਂ ਕਿਹਾ ਅੱਛਾ ਜੀ।
ਉਹ ਤਾਂ ਹੁੰਦਾ ਹੀ ਹੈ ਛੁ ਨਿਆਂ ਦਾ ਸ਼ੌਕ ਹੀ ਹੁੰਦਾ ਏ ਬੱਚਿਆਂ ਨੂੰ ਸਾਰਾ ਸਾਲ ਦਾ ਇੰਤਜ਼ਾਰ ਕਰਦੇ ਨੇ ਛੁੱਟੀਆਂ ਲਈ
ਹੋਰ ਕੀ ਹੈਗਾ ਫੇਮਸ ਉੱਥੇ?
ਤੇ ਉੱਥੇ ਜਿੱਥੇ ਬੋਰਡਰ ਤੁਸੀਂ ਜਾਓਗੇ ਉੱਥੇ ਉਹਨਾਂ ਨੇ ਤੁਹਾਡਾ ਪਰਸ ਵਗੈਰਾ ਨਹੀਂ ਲੈ ਕੇ ਜਾਣ ਦੇਨਾ। ਉਹਨਾਂ ਨੇ ਬਸ ਨਹੀਂ ਖਾਣ ਪੀਣ ਦਾ ਸਮਾਨ ਲੈ ਜਾ ਸਕਦੇ ਹੋ ਕਿ ਕੀ ਫਿਰ ਪਤਾ ਹੀ ਹੈਗਾ ਹੈ ਕਿ ਜੀ ਹਾਂਜੀ ਉਹ ਉਹੀ ਕਰ ਉਹਦੇ ਕਰਕੇ ਉਹ ਸਾਰੀ ਚੈਕਿੰਗ ਵਗੈਰਾ ਹੋਗੀ ਤੁਹਾਡੇ ਉਹ ਬਸ ਖਾਣ-ਪੀਣ ਦਾ ਸਮਾਨ ਹੱਥ ਵਿੱਚ ਲੈ ਜਾਓ ਹੱਥ 'ਚ ਉਹ ਕੋਈ ਚੱਕਰ ਨਹੀਂ ਉਹਦਾ ਤੇ ਨਾਲੇ ਉਥੇ ਪਹਿਲੇ ਪਰੇਡ ਤੋਂ ਪਹਿਲਾਂ ਉਹ ਪਹਿਲੇ ਪਹਿਲਾਂ ਡਾਂਸ ਵਗੈਰਾ ਕਰਵਾਉਂਦੇ ਨੇ ਜਿਦਾ
ਹਾਂਜੀ-ਹਾਂਜੀ ਹੋਰ ਹੋਰ ਕੀ ਹੈਗਾ ਪੁੱਤ ਬੱਚਿਆਂ ਬੱਚੇ ਖੁਸ਼ ਹੋ ਜਾਣ ਬੱਚਿਆਂ ਵਾਸਤੇ ਕੀ ਹੈਗਾ ਹੋਰ ਉਥੇ
ਔਰ ਕੰਪਨੀ ਬਾਗ ਵੀ ਹੈਗਾ ਏ ਓਦੇ -ਚ ਬੜਾ ਕੁਛ ਹੈਗਾ ਉਹਦੇ 'ਚ ਫਨਲੈਂਡ ਉੱਥੇ ਫਨਲੈਂਡ ਬਣਿਆ ਹੋਇਆ ਵੀਹ ਰੁਪਏ ਉਹਦੀ ਟਿਕਟ ਹੈਗੀ ਹੈ। ਕੋਈ ਜਾਦਾ ਵੀਹ ਰੁਪਏ ਟਿਕਟ ਐ ਜਾਦਾ ਟਿਕਟ ਵੀ ਨੀ ਹੈਗੀ ਓਥੇ ਤੁਸੀਂ ਹਾਂਜੀ ਉਥੇ ਬੋਟਿੰਗ ਕਰੋ ਆਪਣਾ ਨਾਲੇ ਝੂਲੇ ਵਗੈਰਾ ਲੱਗੇ ਹੋਏ ਬੱਚ ਬੱਚਿਆਂ ਦੇ ਪੀਘਾਂ ਉਹ ਲਗਿਆ ਹਾਂ ਇਹੀ ਹੈਗੀਆਂ। ਸਹੀ ਗੱਲ ਐ।
ਤਾਂ ਏਸੇ ਵਿੱਚ ਈ ਹੈਗਾ ਪਤਾ ਮੰਦਰ ਸੰਦਰ ਅਸੀਂ ਵੇਖ ਲੈਂਨੇ ਆ ਐ ਬੱਚੇ ਜਿਹੜੇ ਹੁੰਦੇ ਨੇ।
ਇਹਨਾਂ ਨੂੰ ਤਾਂ ਏਦਾਂ ਈ ਚਾਹੀਦਾ ਹੁੰਦਾ।
ਹੂੰ
ਉਹਦੇ 'ਚ ਡਾਂਸਿੰਗ ਵੀ ਹੈਗੀ ਹੈ ਜਿਹੜਾ ਜੋ ਵੀ ਤੁਸੀਂ ਕਰਨਾ ਉਹਦੇ 'ਚ ਬੱਚਿਆਂ ਲਈ ਵ ਕਾਫ਼ੀ ਕੁਛ ਹੈਗਾ ਤੇ ਨਾਲੇ ਸਟੈਂਡਿੰਗ ਸ਼ੋਅ ਹੁੰਦੇ ਨੇ ਉਹਦੇ 'ਚ
ਅੱਛਾ
ਸਕੇਟਿੰਗ ਵੀ ਹੁੰਦੀ ਸੀ ਪਹਿਲਾਂ ਤੇ ਹੁਨ ਉਹਨਾਂ ਨੇ ਬੰਦ ਕਰਤੀ ਓਦਾਂ ਬੱਚੇ ਖੇਲਦੇ ਨੇ ਪਾਰਕ ਹੈਗਾ ਐ ਓਦਾਂ ਖੇਲਦੇ ਨੇ ਬੱਚੇ ਤੇ ਨਾਲੇ ਜੇ ਬੱਚਿਆ ਲਈ ਜਾਣਾ ਹੈ ਤੇ ਵਾਟਰ ਪਾਰਕ ਵੀ ਜਾ ਸਕਦੇ ਹ ਆਪਾਂ ਅੱਜ ਕੱਲ ਬੜਾ ਸ਼ੌਕ ਹੈਗਾ ਵਾਟਰ ਪਾਰਕ
ਹਾਂਜੀ ਹਾਂ ਵਾਟਰ ਪਾਰਕ ਬਥੇਰੇ ਆ ਹਾਂ ਗਰਮੀ ਤਾਂ ਹੈ ਈ ਪੁੱਤ ਪਰ ਕੀ ਕਰੀਏ ਬੱਚਿਆਂ ਨੇ ਗਰਮੀਆਂ 'ਚ ਈ ਨਿਕਲਣਾ ਹੁੰਦਾ ਫੇਰ ਛੁੱਟੀਆਂ ਹੈਗੀਆਂ ਨੇ ਤਾਂ ਹੁਣ ਫ ਸਕੂਲ ਖੋਲ ਜਾਣਗੇ ਫਿਰ ਯੂ ਟੀ ਟੈਸਟ ਫਿਰ ਆਫ਼ ਯੈਰਲੀ ਇਗਜਾਮ ਫਿਰ ਬੱਚੇ ਵੀ
ਐ ਤਾ ਹੈਗਾ ਸਾਰਾ ਸਾਲ ਇੰਤਜ਼ਾਰ ਕਰਦੇ ਨੇ ਛੁੱਟੀਆਂ ਕਦੋਂ ਪੈਣਗੀਆਂ। ਐਈ ਤਾਂ ਮਹੀਨਾ ਹੁੰਦਾ ਛੁੱਟੀਆਂ ਦਾ ਬੱਚਿਆਂ ਦਾ ਫਿਰ ਤਾਂ ਪੂਰਾ ਸਾਲ ਪੜ੍ਹਨਾ ਹੀ ਹੈਗਾ।
ਹਾਂਜੀ-ਹਾਂਜੀ ਐ ਤਾਂ ਹੈ ਈ। ਔਰ ਮੈਂ ਤਾਂ ਮੈਂ ਕਿਹਾ ਪੁੱਛਾਂ ਪਹਿਲੇ ਤਾਂ ਆਹੀ ਪੁੱਤਰ ਲੈ ਕੇ ਜਾਣੀ ਵਲੀ ਬਨਾ। ਮੈਂ ਕਿਹਾ ਫਿਰ ਮੈਨੂੰ ਪਤਾ ਤਾਂ ਹੋਏ ਬਈ ਹਾਂ ਛਾ ਅ ਹਫ਼ਤੇ ਮਤਲਬ ਕਹਿੰਦੇ ਗੱਲ ਅ ਪੰਜ ਛੇ ਦਿਨ ਕੱਟ ਘੱਟੋ ਘੱਟ ਲੱਗਣੇ ਹੀ ਲੱਗਣੇ ਨੇ।
ਹਾਂ ਪੰਜ ਛੇ ਦਿਨ ਤਾਂ ਘੱਟੋ ਘੱਟ ਲੱਗਣੇ ਹੀ ਹੈ ਕਿਉਂਕਿ ਟਾਈਮ ਲੱਗ ਜਾਂਦਾ ਹੈ ਜੇ ਇੱਕ ਜਗ੍ਹਾ ਜਾਈਏ ਨਾ ਫਿਰ ਅ ਆਂਦਾ ਕਿ ਕਾਹਲੀ ਵਾਲੀ ਨੀ ਮਜ਼ਾ ਆਂਦਾ। ਆਰਾਮ ਨਾਲ ਆਪਾਂ ਘੁੰਮ ਕੇ ਆਈਏ ਇੱਕ ਜਗ੍ਹਾ ਜਾ ਕੇ ਆਪਣਾ ਤਸੱਲੀ ਕਰਕੇ ਆਈਏ ਨਾਲੇ ਫਿਰ ਬ ਪਤਾ ਈ ਹੁੰਦੈ ਨਾਲੇ ਬਾਰ ਸ਼ੋਪ ਵਗੈਰਾ ਲੱਗੀਆਂ ਹੁੰਦੀਆਂ ਨੇ। ਤੇ ਬੱਚਿਆਂ ਦਾ ਮਨ ਕਰਦਾ ਕੋਈ ਖਿਲੋਣੇ ਲੈ ਲਈਏ ਕੋਈ ਸਮਾਨ ਉਦਾਂ ਲੈ ਲਈਏ।
ਹਾਂਜੀ-ਹਾਂਜੀ-ਹਾਂਜੀ ਬਸ ਮੈਂ ਹੋਰ ਵੀ ਕੁਛ ਹੈਗਾ ਇੱਦਾਂ ਦਾ ਜਿੱਦਾਂ ਕਹਿੰਦੇ ਨੇ ਉਥੇ ਬਾਈ ਬੱਚੇ ਜਿਵੇਂ ਤੁਸੀਂ ਕਹਿਹੇ ਸੀ ਬੋਟਿੰਗ ਵਗੈਰਾ ਹੋ ਜਾਂਦੀ ਏ। ਔਰ ਮੋਡਲ ਟਾਊਨ ਵਗੈਰਾ ਵੀ ਸੁਣਿਆ ਬਥੇਰੇ ਹੈਗੇ।
ਹਾਂਜੀ ਓ ਮੰਦਿਰ ਹੈਗੀ ਐ ਓ ਮੰਦਿਰ ਹੈਗੇ ਨੇ ਸ਼ੀਤਲਾ ਮੰਦਿਰ ਹੈਗਾ ਤੇ ਨਾਲੇ ਮੋਡਲ ਟਾਊਨ ਮੰਦਿਰ ਹੈਗਾ ਏ। ਉਹ ਮਾਤਾ ਦਾ ਉਹ ਉਹਦੇ ਮੋਡਲ ਟਾਊਨ ਮੰਦਿਰ 'ਚ ਇਦਾਂ ਗੁਫਾ ਬਣੀ ਹੋਈ ਹੈ ਵ ਜਿੱਦਾਂ ਵੈਸ਼ਨੋ ਦੇਵੀ ਗੁਫਾ ਨੀ ਹੁੰਦੀ ਉਦਾਂ ਦੀ ਗੁਫਾ ਬਣੀ ਹੋਈ ਹੈ ਤੇ ਉਦੇ 'ਚ ਸਾਰੇ ਭਗਵਾਨਾਂ ਦੀ, ਸਾਰੇ ਜਿੰਨੇ ਵੀ ਭਗਵਾਨ ਨੇ ਉਹ ਸਾਰੇ ਉਹਦੇ ਸਾਰੇ ਦਰਸ਼ਨ ਕਰਾਉਂਦੇ ਨੇ ਉਹ, ਓਦੇ ਚ ਉਹਰ ਸਾਰੇ ਮਾਤਾ ਦਾ ਮੰਦਿਰ ਹੈਗਾ ਐ ਤੇ, ਉਹਦੀ ਬੜੀ ਮਾਨਯਤਾ ਹੈਗੀ ਏ ਕਹਿੰਦੇ ਨੇ ਜਿਹੜਾ ਮ ਮ ਮਾਨਤਾ ਕਰਤਾ ਹੈ ਨਾ ਕਿ ਅਪਾ ਵੈਸ਼ਨੋ ਦੇਵੀ ਜਾਵਾਂਗੇ ਤੇ ਨਈ ਜਾ ਪਾਂਦਾ, ਤੇ ਇਹ ਤੋ ਉਹ ਬੰਦਾ ਉੱਥੇ ਜਾ ਕੇ ਮੱਥਾ ਟੇਕ ਲਵੇ, ਤੇ ਉਹ ਉਹਦੀ ਹਾਂ ਪੂਰੀ ਹੋ ਜਾਂਦੀ ਹੈ- ਉਹਦੀ ਮਨੋਕਾਮਨਾ ਜੋ ਵੀ ਹੁੰਦੀ ਹੈ, ਨਾ ਉਹਦੀ ਹਾਂਜੀ, ਓ ਕੈਂਦੇ ਨੇ ਜੇੜਾ ਨਈ ਦੂਰ ਦੂਰੋਂ ਜਾ ਸਕਦਾ, ਪਤਾ ਵੈਸ਼ਨੋ ਦੇਵੀ ਕਿੰਨੀ ਕੁ ਚੜਾਈ ਹੁੰਦੀ ਏ, ਫੇਰ ਚੜ੍ਹਿਆ ਨੀ ਜਾਂਦਾ ਬਜ਼ੁਰਗਾਂ ਕੋਲ ਨਾਲੇ। ਕਈ ਕਈਆਂ ਦਾ ਨਈ ਹਿਸਾਬ ਬਣ ਪਾਂਦਾ, ਤੇ ਉਹ ਐਥੇ ਆ ਕੇ ਮੱਥਾ ਟੇਕਦੇ ਨੇ। ਫ
ਹਾਂ ਜੀ, ਅੱਛੀ ਐ ਤਾਂ ਹੈ ਈ ਤੇ ਗੋਲਡਨ ਟੈਂਪਲ ਤਾਂ ਚੰਗਾ ਟਾਈਮ ਲੰਗ ਲੱਗ ਜਾਂਦਾ, ਅਸੀਂ ਜਦੋਂ ਜਾਂਨੇ ਅਤ।
ਬੜਾ ਟਾਈਮ ਲੱਗ ਜਾਂਦਾ, ਪਹਿਲਲੇ ਬਾਜ਼ਾਰ ਘੁੰਮੋ ਫਿਰ ਅੰਦਰ ਜਾ ਅੰਦਰ ਜਾ ਕੇ ਪਰਿਕਰਮਾ ਵੀ ਹੁੰਦੀ ਇਸ਼ਨਾਨ ਵੀ ਕਰਨਾ ਹੁੰਦਾ ਐ ਤੇ ਟਾਈਮ ਤਾਂ ਲੱਗ ਈ ਜਾਂਦਾ, ਚਾਰ ਪਾਂਚ ਘੰਟੇ ਤਾਂ ਲੱਗ ਈ ਜਾਂਦੇ ਨੇ।
ਹਾਂਜੀ ਹਾਂਜੀ, ਹੋ ਹੈ ਨਾ ਇੱਕ ਦਿਨ ਵਿੱਚ ਇੱਕ ਹੀ ਜਗ੍ਹਾ ਘੁੰਮਣ ਆਉਣਾ, ਫਿਰ ਬੱਚਿਆਂ ਦਾ
ਇੱਕ ਦਿਨ ਚ ਇਕ ਏ, ਕਿਉਂਕੀ ਫਿਰ ਥਕ ਵੀ ਜਾਂਦੈ ਬੰਦਾ ਦੋ-ਦੋ ਜਗ੍ਹਾ ਜਾ ਕੇ। ਤੇ ਥਕਾਨ ਜਾਦਾ ਹੋ ਜਾਂਦੀ ਏ। ਗਰਮੀ ਬਹੁਤ ਹੈ ਨਾਲੇ, ਸ਼ਾਮੀ ਨਿਕਲਣਾ ਹੁੰਦਾ ਦੁਪਹਿਰੀ ਤਾਂ ਨਿਕਲਾ ਹੀ ਨਹੀਂੀ ਜਾਂਦਾ ਗਰਮੀ ਚ
ਹਾਂਜੀ-ਹਾਂਜੀ ਓ ਤਾਂ ਹੈ ਈ, ਹੋਰ ਕੀ ਹੈਗਾ ਘੁੰਮਣ ਦਾ ਜੋ? ਹੋ ਬੰਦਾ ਫਿਰ ਆਏ ਤਾਂ ਫਿਰ ਬੰਦੇ ਨੂੰ ਪਤਾ ਤਾਂ ਹੋਏ, ਕਿ ਘੁੰਮ ਕੇ ਜਾਣਾ ਹੈ
ਹਾਂਜੀ-ਹਾਂਜੀ ਕੋਈ ਨੀ ਤੁਸੀਂ ਆਓ ਜਰੂਰ ਘੁਮਾਵਾਂਗੇ, ਏਦਾਂ ਦੀ ਕੋਈ ਗੱਲ ਨੀ।
ਹਾਂ ਨਈ-ਨਈ ਉਹ ਤਾਂ ਮੈਨੂੰ ਪਤਾ ਈ ਹੈਗਾ ਸੀ, ਤਾਂ ਈ ਮੈਂ ਪੁੱਛਿਆ ਮੈਂ ਕਿਹਾ ਪੈ ਲੇ ਮੈ ਪੁੱਛ ਲੈਂਨੀ ਆ। ਤ ਕੋਲ ਫੇਰ ਉਹ ਦੱਸੋਗੇ, ਨਾ ਫਿਰ ਉਸ ਅਕੋਰਡਿੰਗ ਚਲੇ ਜਾ ਬੱਚੇ
ਕਦੋਂ ਖੁੱਲਣੇ ਬੱਚਿਆਂ ਦੇ ਸਕੂਲ, ਆਹ ਹੁਣ ਤੁਸੀਂ ਦੇਰ ਦੇਰ ਤ ਪ੍ਰੋਗਰਾਮ ਬਨਾਇਆ, ਤੁਸੀਂ ਪੈਲਾਂ ਆਂਦੇ ਨਾ।
ਇਹ ਇਹ ਪਹਿਲਾਂ ਬੱਚੇ ਆਪਣੇ ਸਮਰ ਕੈਂਪ ਜੁਆਇਨ ਕੀਤੇ ਹੋਏ ਸੀ, ਇਹਨਾ ਨੇ ਬ ਸਮਰ ਕੈਂਪ ਜੁਆਇਨ ਕੀਤੇ ਸੀ ਦੋਨਾਂ ਨੇ, ਹਾਂਜੀ ਤੇ ਉਹ ਫੇਿਰ ਤੁਹਾਨੂੰ ਪਤਾ ਹੀ ਉਸ ਤੋਂ ਬਾਅਦ ਆਪਣਾ ਲੋਕਲ ਘੁੰਮਦੇ ਫਿਰਦੇ, ਹੁਣ ਕਹਿੰਦੇ ਅਸੀਂ ਜਾਣਾ ਹੰ ਸਰ
ਹਾਂ-ਹਾਂ
ਤੇ ਮੈਂ ਕਿਆ ਚਲੋ ਫਿਰ, ਮੈਂ ਕਾ ਪੁੱਛਨੀ ਆ ਮੈਂ। ਤੇ ਰਾਮ ਤੀਰਥ ਵੀ ਤਾਂ ਹੈਗਾ ਕੋਈ ਕੈਂਦੇ ਰਾਮ ਤੀਰਥ ਵੀ ਹੈਗਾ।
ਹਾਂ ਹੈਗਾ ਰਾਮ ਤੀਰਥ ਵੀ, ਕਾਫ਼ੀ ਦੂਰ ਹੈਹਿਗਾ ਹੈ ਉਹੀ ਗੱਲ ਹੈ ਨਾ ਫਿਰ ਟਾਈਮ ਚਾਹੀਦਾ ਹੈ ਜਾਣ ਲਈ ਨਾ, ਹ ਹੁਣ ਛੁੱਟੀਆਂ ਘੱਟ ਹੈ ਤੁਹਾਡੇ ਤੁਸੀਂ ਦੱਸ ਰਹੇ ਹੋ ਤੇ ਓਦੇ ਲਈ ਫਿਰ ਜਾਦਾ ਦਿਨ ਚਾਈਦੇ ਨੇ, ਓਥੇ-ਓਥੇ ਵੀ ਵੀ ਇਹੀ ਹੈਗਾ, ਇਸ ਵਿੱਚ ਿਤਾ ਮਾਤਾ ਨੇ ਲਵ ਕੁਸ਼ ਨੂੰ ਪੈਦਾ ਕੀਤਾ ਸੀ, ਉਹ ਸਾਰਾ ਸਥਾਨ ਬਣਿਆ ਹੋਇਆ ਇਤਿਹਾਸ ਜਿਹੜਾ ਹੁੰਦਾ ਹੈ ਸਾਰਾ ਕੁਛ ਬਣਿਆ ਹੈ
ਅੱਛਾ ਅੱਛਾ, ਇਹ ਨਾ ਹੁਣ ਹਰ ਜਗ੍ਹਾ ਭੀੜ ਮਿਲਣੀ ਹੈ ਨਹੀਂ ਤਾਂ ਬੰਦਾ ਕਏ ਕੀ ਹਾਂ, ਵੀ ਜਲਦੀ-ਜਲਦੀ ਇੱਕ ਦਿਨ ਚ ਦੋ ਚੀਜ਼ਾਂ ਵੀ ਵੇਖ ਲਈਏ।
ਤੇ ਨਵੰਬਰ ਚ ਮੇਲਾ ਵੀ ਲੱਗਦਾ ਐ ਰਾਮਤੀਰਥ ਚ ਜੇੜਾ ਹੈਗਾ ਏ। ਉੱਥੇ ਨਵੰਬਰ ਚ ਮੇਲਾ, ਉਹ ਤੁਸੀਂ ਉਦੋਂ ਆਉਣਾ ਦੇਖਣ ਦਾ ਮਜਾ ਹੈਗਾ ਉਹਦਾ
ਅੱਛਾ ਅੱਛਾ, ਉਹੀ ਹੈ ਨਾ ਘੁੰਮਣ ਨੂੰ ਤਾਂ ਵਧੇਰਾ ਕੁਛ ਹੈਗਾ ਤੇ ਪਰ ਓਹੀ ਐ ਨਾ ਸਾਡੇ ਕੋਲ ਟਾਈਮ ਈ ਘੱਟ ਹੈਗਾ ਹੁਣ।
ਟਾਈਮ ਹੋਣਾ ਚਾਈਦਾ ਟਾਈਮ ਕਰਕੇ, ਚਲੋ।
ਤੇਰੇ ਚਾਚੇ ਨੂੰ ਕਹਿੰਦੀ ਆ ਉਹ ਤਾਂ ਕਹਿੰਦੇ ਨੇ, ਉਹ ਤਾਂ ਮੰਨਦੇ ਹੀ ਨੀ ਹੈਗੇ, ਕਹਿੰਦੇ ਨਾ ਸਾਡੀ ਛੁੱਟੀਆਂ ਹੋਣਗੀਆ, ਦੇਖਾਂਗੇ ਸਾਡੇ ਦੁਕਾਨਦਾਰਾਂ ਦੀ ਕੋਈ ਛੁੱਟੀਆਂ ਨੀ ਹੁੰਦੀਆਂ।
ਹਾਂ ਹੁੰਦਾ ਈ ਐ ਛੁੱਟੀਆਂ ਕਰਕੇ।
ਹਾਂਜੀ। ਬਸ ਉਹੀ ਆ ਨਾ ਹੁਣ ਮੈਂ ਕਿਹਾ ਮੈਂ ਕੱਲੀ ਚਲੋ ਰਜਰਵੇਸ਼ਨ ਕਰਵਾਉਂਣੀ ਹਾਂ ਮੈਂ ਹੀ ਵੇਖਦੀ ਹਾਂ ਜਾ ਕੇ ਬੱਚਿਆਂ ਨੂੰ ਘੁੰਮਾ ਲਿਆਉਦੀ ਹਾਂ
ਕੋਈ ਨ ਆਓ
ਹੂੰ -ਹੂੰ, ਹੋਰ ਸੁਣਾਓ, ਹੋਰ ਪੁੱਤ ਕੀ ਚੱਲ ਰਿਹਾ ਤੇਰੀ ਸਟੱਡੀ ਵਗੈਰਾ ਸਹੀ ਚੱਲ ਰਹੀ ਐ?
ਹਾਂਜੀ- ਹਾਂਜੀ ਸਭ ਵਧੀਆ
ਹਮ ਚੱਲ ਪੁੱਤਰ ਠੀਕ ਏ, ਪੁਤ ਸਤਿ ਸ੍ਰੀ ਅਕਾਲ, ਪੁਤ ਸਤਿ ਸ੍ਰੀ ਅਕਾਲ।